ਹੈਲੋ ਹਾਂਜੀ ਭਾਂਜੀ
ਹਾਂਜੀ ਕਿਵੇਂ ਹੋ?
ਕਿਵੇਂ ਹੋ ਵਧੀਆ ਵਧੀਆ
ਵਧੀਆ ਜੀ ਤੁਸੀਂ ਦੱਸੋ
ਵਧੀਆ ਵਧੀਆ ਮੌਸਮ ਕਿਵੇਂ ਅੱਜ ਹੋ ਰਿਹਾ
ਮੌਸਮ ਦਾ ਬੜਾ ਘੈਂਟਏ
ਹਮ ਮੀਂਹ ਆਾ ਬੋਲਿਆਂ ਮੌਲ ਕਿ ਨਾ ਕੋਈ ਰਾਤ ਤਾਂ ਯਾਰ ਹੋਈ ਸੀ ਇੱਕ ਦੋ ਕੁ ਮਿੰਟ ਕਣ ਕਣ ਕਈ
ਉਰੇ ਤਾਂ ਜਵੇ ਨੀ ਕੁੱਝ ਪਤਾ ਲੱਗ ਰਿਹਾ
ਹਮ ਚਲ ਆ ਵੀ ਆ ਜਿਹਾ ਮੌਸਮ ਜਾ ਰਹੇ ਹਵਾ ਜਾ ਠੀਕ ਆ ਗਰਮੀ ਨਾਲੋਂ ਨਹੀਂ ਯਾਰ ਦੋ ਕੁ ਦਿਨ ਪਹਿਲਾਂ ਤਾਂ ਬਾਬੇ ਹੋਰ ਬੜੀ ਹੁਮਸ ਸੀ ਹੋ ਰਹੀ ਸੀਗੀ ਉਹਨੇ ਬੜਾ ਤੰਗ ਰੱਖਿਆ ਸੀਗਾ
ਬੜਾ ਤੰਗ ਕਰਕੇ ਸੀਗਾ ਹੋਰ ਯਾਰ ਸੱਚੀ
ਕੁਦਰਤੀ ਅਸੀਂ ਯਾਰ ਉੱਧਰ ਨੀ ਜਾਇਆ ਥੋੜਾ ਜਿਹਾ ਉੱਧਰ ਠੰਡਾ ਏਰੀਆ ਸੀਗਾ ਇੱਧਰ ਆਖਦਾ ਬ ਰਹੀ ਸੀਗਾ ਦੋ ਕੁ ਦਿਨ
ਹਾਂ ਸਹੀ ਗੱਲ ਆ ਤੁਹਾਡਾ ਔਖਾ ਹੋ ਗਿਆ ਹੋਣਾ ਕਾਫੀ
ਉੱਧਰ ਤਾਂ ਬ ਵਧੀਆ ਠੰਢ ਪੈਂਦੀ ਹੈ ਮਤਲਬ ਉੱਪਰ ਉੱਪਰ ਵਾਲੀ ਸਾਈਡ ਤਾਂ ਅੱਜ ਤੋਂ ਰਿਸ਼ੀਕੇਸ਼ ਚ ਟੱਪੇ ਬਈ ਬਾਹਾ ਬੁਰਾ ਹਾਲ ਹੋਇਆ
ਹਮ
ਮਹਾਂਦੇਵ ਬਦਰਰਾ ਹਨ ਨਾ ਜਿਹੜੇ ਮਹ ਉਤਤਰ ਜਾਂਦੇ
ਮੀਂਹ ਵਾਲਾ ਮਾਹੌਲ ਹੋਇਆ ਪਿਆ ਜਵੇ
ਹਾਂ ਆ ਯਾਰ ਛਾਇ ਤੇ ਪਵੇ ਨੀਮ ਤੋਂ ਹਨਾ
ਨਾ ਹੁਣ ਬਸ ਚੱਲ ਗਿਆ ਦੋ ਚਾਰ ਦਿਨ ਤੱਕ ਮੇਰੇ ਹਿਸਾਬ ਨਾਲ ਮੀਂਹ ਹੀ ਕਰਕੇ ਨੈਂਟ ਤੇਂ
ਹਾਂ ਉਹ ਪਰ ਉਹ ਵੀ ਏਨਾ ਕਿਤੇ ਪੈ ਜਾਂਦਾ ਕਿਤੇ ਰੈਈ ਇਹ ਵੀ ਇਹ ਆ ਨੈਟ ਆਲਾ ਕੰਮ ਵੀ
ਹਾਂ, ਇਹ ਗੱਲ ਨੈਟ ਕਿਹੜਾ ਸਈ ਦੱਸਦਾ।
ਇਹ ਐਵੇਂ ਕਈ ਵਾਰ ਐਂ ਨੀ ਪਤਾ ਕਿਤੇ ਨੇੜੇ ਦੱਸਦੇ ਉੱਥੇ ਨਾ ਪਵੇ ਦੂਰ ਕਿਤੇ ਓਰਾਂ-ਪਰਾਂ ਪੈ ਜੇ
ਇਹਨੇ ਸਕਿੰਟ ਨੀ ਲਾਉਣਾ ਚੇਂਜ ਕਰਨ ਚ ਵੀ ਅ ਮੀਂਹ ਪੈ ਰਿਆ।
ਹਾਂ। ਹੈਲੋ। ਆਵਾਜ ਕਟ ਰਈ ਐ ਬਾਬਾ ਜੀ ਤੁਹਾਡੀ ਹੈਲੋ। ਹੈਲੋ। ਹੈਲੋ।
ਹੈਲੋ, ਬਾਜ ਨੀ ਆ ਰੀ।
ਆਵਾਜ਼ ਕਟਦੀ ਏ ਤੁਹਾਡੀ।
ਹੋਣਾ ਆ ਰਹੀ ਹੈ
ਹਾਂਜੀ ਹਾਂ ਹੋ ਸਕਤਾ ਹੈ
ਮੈ ਉਹ ਪਿੱਠ ਲਿਖਣ ਵੱਗ ਦੀ ਕਬਾਰ
ਹੋਰ ਕਿਊਟ ਹੈਲੋ ਹੈ ਹੁਣ ਵੀ ਆ ਰੀ ਆਵਾਜ਼, ਅ ਠੀਕ ਐ, ਠੀਕ ਐ ਆਰੀ-ਆਰੀ, ਆਗੀ-ਆਗੀ ਏ। ਕੱਟ ਰਈ ਸੀ ਪਹਿਲਾਂ ਵਿੱਚੋਂ ਦੋ ਸ਼ਬਦ ਜੁੜ ਕੇ ਲੱਗਦੇ ਵਿੱਚੋਂ ਗਰਾਊਂਡ ਆਲਾ
ਕੋਈ ਨੀ ਹਾਂ, ਇਹਦਾ ਮਤਲਬ ਗਰਾਉਂਡ-ਗਰਉਂਡ ਵਧੀਆ ਦੇਰੇ ਨਈ।
ਗਰਾਊਂਡ ਦੀ ਗਰਾਂਟ
ਹਾਂ-ਹਾਂ ਗਰਾਂਡ, ਗਰਾਉਂਡ ਵਾਸਤੇ ਕੋਈ
ਅੱਛਾ, ਨਾ-ਨਾ ਉਰੇ ਕੁਛ ਨਈ ਹੈਗਾ ਇਹ ਜਾ।
ਹੂੰ, ਤੁਹਾਡੇ ਐਮ ਐਲ ਏ ਕੌਣ ਪੈਂਦਾ।
ਮੇਰੇ ਤਾਂ ਉਰੇ ਪੈਂਦਾ ਯਾਰ ਪਤਾ ਨੀ ਸਮਾਨ ਸੀਗਾ ਪਤਾ ਨੀ ਕੌਣ ਸੀਗਾ ਉਹ
ਜੋੜੋ ਮਝਰਾ।
ਹਾਂ, ਜੋੜੇ ਮਾਜਰਾ ਹਾਂ
ਸਾਡੇ ਵੀ ਉਹੀ ਆ ਜੋੜਾ ਮਾਜਰੀ ਪੈਂਦਾ ਸਾਨੂੰ ਵੀ
ਹਾਂ ਉਹੀ ਸੀਗਾ।
ਹੂੰ, ਸਾਡੇ ਵੀ ਉਥੇ ਕੰਧਾਂ-ਕੁੰਧਾ ਹੀਦਾਂ ਮਾਰ ਦੀਆਂ ਮ ਇੱਥੇ ਵਧੀਆਂ। ਉੱਚਾ ਕਰਿਆ ਥੋੜਾ ਜ ਗਰਾਉਂਡ ਮਿੱਟੀ ਚ ਪਾ ਕੇ ਉਹਨਾਂ ਨੇ।
ਅੱਛਾ।
ਕਈਆਂ ਨੂੰ ਤਾਂ ਦੇ ਰੇ ਨੇਗੇ ਇੱਥੇ ਐਹ ਨੀ ਮਾਜਰੀ ਵੱਡ ਨੀ ਹੈਗਾ। ਸੁਣਉਣਾ ਉਹਨੂੰ ਕਹਿੰਦੇ ਨੇ ਚਾਲੀ ਕਰੋੜ ਦਿੱਤਾ। ਗਰਾਉਂਡ ਨਵਾਂ ਬਣਾਉਣਾ ਹਾਂ ਉਹਨਾਂ ਨੇ ਹੁਣ।
ਅੱਛਾ ਓਰ ਈ ਨੀ ਹੈਗਾ ਅਪ ਜਵੇ ਜਿਹੜੇ ਖਾਸਤਾ ਦੇ ਪਿੰਡ ਨੇ ਯਾਰ ਉਹਨਾਂ ਨੂੰ ਕੋਈ ਨੀ ਭੁੱਲਦਾ।
ਹਾਂ, ਉਹ ਬਾਕੀ ਯਾਰ ਪਤਾ ਕੀ ਐ, ਇਹਨਾਂ ਜਿਵੇਂ ਸਰ ਇਹਨਾਂ ਦੇ ਹੱਥ ਚ ਵੀ ਹੁੰਦੀ ਐ ਸਰਪੰਚ-ਸਰਪੁੰਚ। ਇਹਨਾਂ ਦੇ ਬਹੁਤ ਵਾਰ ਚੱਲਦਾ ਕੰਮ।
ਜਿਹਦੇ ਵੋਟ ਜ਼ਿਆਦਾ ਜਿਹੜੇ ਪਿੰਡ ਚ ਉਹਨਾਂ ਚ ਕਰਦੇ ਨੇ ਇਹ ਜ਼ਿਆਦਾਤਰ ਕੰਮ।
ਹੂੰ, ਆਹੋ ਇਹਨਾਂ ਨੂੰ ਪਤਾ ਹੁੰਦਾ ਵੀ ਵੋਟ ਬੈਂਕ ਹੈਗੀਆਂ ਆਪਣੀ ਇੱਧਰ।
ਹਾਂ, ਉਹਦੇ ਤਾਂ ਸਾਰੀ ਹੀ ਦੋ ਹਜ਼ਾਰ ਵੋਟਾਂ ਨੇ।
ਹੋਰ, ਹੂੰ, ਸਾਡੇ ਫਿਰ ਜਿਹੜੀ ਦੋ ਹਜ਼ਾਰ ਗਿਆਰਾਂ ਉਦੋਂ ਦੋ-ਸਾਢੇ ਦੋ ਹਜ਼ਾਰ ਸੀਗੀ ਵੋਟਾਂ, ਹੁਣ ਤਾਂ ਹੋਰ ਕਾਫੀ ਵੱਧ ਗਏ ਹੋਣੀ।
ਹਾਂ ਐਵੇਂ ਤਾਂ ਫਿਰ ਸਾਡੀ ਵੱਧ ਗਈ ਹੋਣੀ ਕਿਉਂਕਿ ਹੁਣ ਪਹਿਲ ਹੁਣ ਤਾਂ ਠਾਰਾ ਸਾਲ ਦਾ ਬੋਟ ਬਣਾ ਲੈਂਦਾਂ ਬੰਦਾ।
ਸਈ ਗੱਲ ਆ ਬਾਈ।
ਪਹਿਲਾਂ ਕਿੱਤੇ ਵੀਹ-ਵੀਹ ਸਾਲ ਲੱਗ ਜਾਂਦੇ ਸੀ।
ਜਨਮ ਦਰ ਵਧੀਆ ਪਿਆ ਹੁਣ ਕੁੱਛ ਮੌਤ ਦਰ ਘੱਟ-
ਹਾਂ ਪੰਜਾਬ ਦੀ ਤਾਂ ਪਹਿਲਾਂ ਹੀ ਵਧੀਆ ਸੀਗੀ। ਉਦੇ ਤਾਂ ਬੁੜੇ-ਬੜੇ ਹੀ ਨਹੀ ਖਤਮ ਹੁੰਦੇ। ਲੱਭੇ ਚੱਲਦੇ ਨੇ
ਹੂ ਬੁੜੇ-ਬੜੇ ਲੰਬੇ ਚੱਲ ਜਾਂਦੇ ਨੇ ਹੁਣ ਨਵੀਂ ਨੀ ਮਡੀਰ ਦਾ ਛੇਤੀ ਲਾਗੇ ਡਿੱਗਣ ਬਾਈ।
ਹਾਂ। ਇਹ ਗੱਲ ਇਹ ਗੱਲ ਸਹੀ ਆ
ਪੁਰਾਣੇ ਸਾਰੇ ਬੈਠੇ ਨੇਗੇ ਚਾਲੀ ਪੰਜਾਹ ਤੋਂ ਉੱਪਰ ਵਾਲੇ ਯਾਰ ਸਭ ਹੋੁਣੇ ਹੈਗੇ ਨੇਗੇ
ਹਾਂ ਇਹਨਾਂ ਦੀ ਨਾ ਸੋਚ ਬਹੁਤ ਖਤਰਨਾਕ ਜੇ ਇਹ ਗਲਤ ਵੀ ਕਹਿ ਰਹੇ ਨੇ ਵੀ ਨਾ ਗ਼ਲਤ ਇਹ ਚੀਜ਼ ਮਤਲਬ ਖੁਦੂ ਚੀਜ਼ ਨੂੰ ਖੁਦੂ ਕਹਿੰਦੇ ਨੇ ਇਹ ਤਾਂ ਵੀ ਇਹ ਸੋਚ ਦੇ ਉਸ ਹਿਸਾਬ ਨਾਲ ਵੀ ਇਹਨਾਂ ਦਾ ਮਾਈਂਡ ਛੇਤੀ ਉਹ ਨੀ ਹੁੰਦਾ, ਸੈਡ-ਸੂਡ ਜਾ ਨੀ ਹੁੰਦਾ।
ਹਾਂ, ਮਤਲਬ ਉਹ ਹਰ ਇੱਕ ਚੀਜ਼ ਨੂੰ ਲਾਈਟਲੀ ਲੈ ਕੇ ਚੱਲਦੇ ਨੇਗੇ।
ਹਾਂ ਲਾਈਟ ਲੈ ਕੇ ਚੱਲਦੇ ਨੇ, ਅੱਜ ਦੇਖ ਲਾਂਗੇ।
ਫਿਰ ਯਾਰ ਕੁਛ ਪੁਰਾਣੇ ਸਮੇਂ ਜਾ ਨਾ, ਉਦੋਂ ਇਹਨਾਂ ਨੂੰ ਕੁਛ ਟੈਨਸ਼ਨਾਂ ਵੀ ਘੱਟ ਵੀ ਘੱਟ ਰਹੀਆਂ, ਨੇ ਕੁਛ ਸਕੂਲ-ਸਕਾਲ ਹੁਣਾ ਮੇਨ ਮੈਂ ਐਵੇਂ ਮੰਨ ਕੇ ਚਲਾ, ਅੱਜਕੱਲ ਤਿੰਨ ਚਾਰ-ਸਾਲ ਦਾ ਜਵਾਕ ਸਕੂਲ ਚ ਪਾ ਦਿੰਦੇ। ਕੁੱਛ ਤਾਂ ਊ ਵਿਚਾਰਾ ਮਾਂ-ਬਾਪ ਦੂਰ ਦਾ ਕੁਛ ਉੱਥੇ ਜਾ ਕੇ ਉਹਨੂੰ ਡਰ ਦਾ ਮਾਹੌਲ ਬਣਦਾ, ਟੈਨਸ਼ਨ ਦਾ ਮਾਹੌਲ ਵੀ ਪੱਕਾ ਉਹਦਾ
ਹੂੰ,
ਜੇ ਛੋਟੇ ਜਵਾਕ ਤੀਆਂ ਹੁਣ ਲੱਗਾ, ਹੁਣ ਆਪਣੇ ਵਰਗੇ ਦੇਖ ਲੇ ਸੱਤ-ਸੱਤ, ਅੱਠ-ਅੱਠ ਸਾਲ ਦਿਨ ਸਕੂਲ ਚ ਪਾਦੇ ਸੀ। ਉਹ ਤਾਂ ਨੋਰਮਲ ਹੁੰਦਾ ਸੀ, ਵੀ ਸੱਤ-ਅੱਠ ਸਾਲ ਦੀ ਸਕੂਲ ਜਾਊਗਾ ਜਵਾਕ ਨਹੀਂ ਬਸ ਤਾ ਕੋਈ ਨੀ
ਸਹੀ ਗੱਲ ਆ ਹੁਣ ਜਿਵੇਂ, ਨਾ ਸਕਿੱਲ-ਸਕਿੱਲ ਕਹਿ-ਕਹਿ ਕੇ ਬੰਦਿਆਂ ਨੇ ਮਤਲਬ ਬੱਚਿਆਂ ਤੇ ਜ਼ਿਆਦਾ ਟੈਂਸ਼ਨ ਪਾ ਰੱਖੀ ਆ
ਸਹੀ ਗੱਲ ਆ ਬਾਈ, ਉਥੋਂ ਐ ਦੇਖਲੇ ਐਡੇ ਬੈਗ ਚੁਕਾ ਦਿੰਦੇ, ਨੇ ਵਿਚਾਰਿਆਂ ਨੂੰ
ਹੂੰ ਇੱਕ ਨਾ ਉਰੇ ਮਹਿੰਦਰਾ ਕੋਲਜ ਪਟਿਆਲੇ
ਹਾਂ-ਹਾਂ।
ਜਾਣਦੇ, ਹੋਣੇ ਮੇਰੇ ਹਿਸਾਬ ਨਾਲ ਤੁਸੀਂ ਅੱਛਾ, ਉੱਥੇ ਨਾ ਲਗਭਗ ਨਾ ਪਹਿਲਾਂ ਜਦੋਂ ਤਾ ਕਿਹੜੇ ਸਾਡੇ 'ਚ ਤੁਸੀਂ ਗ੍ਰੈਜੂਟ ਗ੍ਰੈਜੂਏਟ ਹੋ ਕੇ ਹੋਟੇ ਹੋ।
ਹਾਂ-ਹਾਂ।
ਮਤਲਬ ਮੈਂ ਦੋ ਹਜ਼ਾਰ ਬਾਈ ਚੋਂ ਗ੍ਰੈਜੂਏਟ ਹੋਇਆ, ਸੀਗਾ ਨਾ ਪੋਸਟ ਗ੍ਰੈਜੂਏਟ। ਨਾ-ਨਾ ਯਾਰ ਗ੍ਰੈਜੂਏਟ ਹੋਇਆ ਸੀਗਾ, ਦੋ ਹਜ਼ਾਰ ਬਾਈ ਚ
ਅੱਛਾ, ਬਾਈ।
ਐਮ ਕੋਮ ਤਾਂ ਮੈਂ ਛੱਡਦੀ ਸੀ।
ਠੀਕ ਹੈ ਬਾਈ।
ਹੈਂ ਉੱਥੇ ਨਾ ਮਤਲਬ ਜਦੋਂ ਮੈਂ ਹੈਗਾ ਸੀਗਾ, ਤਾਂ ਨਾ ਉੱਥੇ ਬਹੁਤ ਵਧੀਆ ਰੰਗੀਨ ਜੋ ਘੈਂਟ ਮਾਹੌਲ ਤੇ ਉਹ ਮਨ ਲੱਗਦਾ ਸੀਗਾ, ਵੀ ਜਾਵਾਂਗੇ ਹੁਣ ਕੋਲਜ।
ਹਾਂ-ਹਾਂ।
ਵੀ ਸਾਰੇ ਬਾਹਰ ਫਿਰ ਰਹੇ ਨੇ ਕੋਈ ਕੱਦਰ ਭੱਤਦਾ ਫਿਰ ਰਿਹਾ, ਕੋਈ ਕਿਦਰ ਭੱਜਦਾ ਫਿਰ ਰਿਹਾ। ਕੋਈ ਕਲਾਸਾਂ ਦਾ ਮਾਹੌਲ ਇਹ ਕੁਛ ਨਹੀਂ ਮਤਲਬ ਵਧੀਆ ਲੱਗਦਾ ਸੀਗਾ, ਵੀ ਹਾਂ ਵੀ ਫਿਲਮ ਰੰਗੀਨ ਜੀ ਜ਼ਿੰਦਗੀ 'ਚ ਆ ਗਈ।
ਹਾਂ ਅਸੀਂ ਵੀ ਦੋ ਅਸੀਂ ਮੈਂ ਦੋ ਹਜ਼ਾਰ ਇੱਕੀ ਚ ਗਿਆ ਹੋਇਆ, ਬਸ ਉਥੋਂ ਉਹ ਉੱਥੇ ਜੇ ਅਸੀਂ ਹਾਂ ਫੇਰ ਅਸੀਂ ਯੂਨੀਵਰਸਿਟੀ ਕਿ ਨਹੀਂ ਹੋ ਗਏ ਸੀਗੇ, ਉੱਧਰ ਐਮ ਏ ਕਰਨ ਲੱਗ ਗਿਆ ਸੀਗਾ।
ਹਾਂ।
ਬਹੁਤ ਸਾਡਾ ਮਤਲਬ ਸੈਸ਼ਨ ਦਾ ਹੈਗਾ, ਇਹੀ ਆ ਤੁਹਾਡੇ ਆਲੀ ਲਾ ਕੇ ਚਲੋ ਵੀ ਅਸੀਂ ਨਿਕਲ ਉੱਥੋਂ ਮੈਨੂੰ ਲੱਗਦਾ, ਤੇਈਕ ਚ ਤੇਈ ਚੌਵੀ ਚ ਪਰ ਹੁਣ ਤਾਂ ਯਾਰ ਕਹਂਦੇ ਬੜਾ ਮੋਲ ਖ਼ਰਾਬ ਹੋ ਰੇਆ, ਯਾਰ ਮੈਂ
ਹੁਣ ਮੈਂ ਵੇਖਿਆ, ਮਹਿੰਦਰਾ ਕੋਲੇਜ ਦੇ ਬਾਹਰ ਨੂੰ ਲੱਗ ਜਾਂਦਾ, ਮੈਂ ਵੀ ਚੱਲ ਦੇਖ ਕੇ ਥੋੜ੍ਹਾ ਜਿਹਾ ੀ ਮਾਰ ਲਿਏ ਜਾਂ ਕੋਈ ਮੇਲਾ-ਮੂਲਾ ਲੱਗਦਾ ਸਵਾਸਥ ਮੇਲਾ। ਤਾਂ ਬਾਗ ਜਾਂਨੇ ਅੰਦਰ ਇੱਕ ਵਾਰ ਵੀ ਦੇਖੀ ਐ ਕਿ-ਕੀ ਚੱਲ ਰਿਆ ਅੰਦਰ।
ਆਹੋ।
ਓ ਹੁਨ ਤਾਂ ਕੋਈ ਜਵਾਕ ਨਹੀਂ ਹੈ ਦੇਖਨ ਨੂੰ
ਹੂੰ
ਹੋਰ ਕੋਈ ਵੀ ਨੀ ਹੈਗਾ, ਕੋਈ ਕਿੱਧਰੇ ਨਈ ਕੋਈ ਖਾਲੀ ਪਈਆਂ ਨੇ ਸਿੱਟਾਂ ਕੋਈ ਬੈਠਦਾ ਨੀ ਕੋਈ ਖੱਸਦਾ ਨੀ ਚਾਰ ਮੁੰਡੇ ਤਾਂ ਮੈਨੇ ਹਾਂ ਕੋਈ ਕਲਾਸਾ ਵੀ ਨਹੀਂ ਸਮਾਨ ਕੇ ਲਾਦਾ ਪਤਾ ਨੀ ਕੀ ਮਤਲਬ ਹੁਨ, ਜਦੋਂ ਅਪਨੇ ਟੈਮ 'ਤੇ ਸੀਗਾ ਨਾ ਮਤਲਬ ਟੈਨਸ਼ਨ ਫਰੀ ਹੈਗੇ ਸੀ, ਆਪਾਂ ਜਿੜਾ ਹੁਨ ਅ ਨਾ ਟਾਈਮ ਜਾਂ ਬੱਚਿਆਂ ਨੇ ਇਹਨੂੰ ਸਕਿੱਲ-ਸਕਿੱਲ ਹਾਸਲ ਕਰੋ, ਬ ਫਿਜੀਕਲ ਦਾ ਕੋਈ ਲੋੜ ਨਹੀਂ ਸਕਿੱਲ-ਸਕਿੱਲ-ਸਕਿੱਲ -ਸਕਿੱਲ, ਕਹਿ ਕੇਹਿ ਕੇ ਨਾ ਕਹਿ ਕਹਿ ਜਵਾਕਾਂ ਨੇ ਆਪਣੀ ਉਹੀ ਖ਼ਰਾਬ ਕਰ ਲਈ ਹਾਂਸਣਾ- ਖੇਡਣੇ ਭੁੱਲ ਗਏ ਉਹ।
ਹੋ ਸਕਿੱਲ ਵਾਲਾ ਤਾਂ ਨਾ ਉਹੀ ਇਹਨਾਂ ਨੇ ਇੱਕ ਹੂਆ ਬਣਾਉਦਾ ਯਾਰ
ਹੋਰ ਹੋਊਆ ਜਾ।
ਉਹੀ ਬੱਸ ਏਵੀ ਕਰੀ ਜਾਣਾ ਵੀ ਨਹੀਂ, ਉਹ ਤੂੰ ਐਵੇਂ ਜੇ ਨਹੀਂ ਹੋਊਗਾ ਐ ਹੋ ਜੂ ਤੇਰੇ ਨਾਲ ਹੈਨਾ।
ਹਾਂ।
ਕੋਈ ਏਡਾ ਦੇਖਿਆ ਵੀ ਕੋਈ ਫਰਕ ਨੀ ਪੈਂਦਾ ਜਵਾਕ ਯਾਰ ਆਪਣੀ ਉਮਰ ਤੇ ਆ ਵੇ ਇੰਨਾ ਕੁ ਸਮਝ ਈ ਜਾਂਦਾ ਕਿਤੇ ਨਾ ਕਿਤੇ।
ਹਾਂ, ਜਦੋਂ ਮੈਂ ਬਾਰਵੀਂ 'ਚ ਸੀਗਾ ਮੈਂ ਮਤਲਬ ਅਪਾਂ ਹੱਸਦੇ-ਖੇਡਦੇ ਤੇ ਜ਼ਾਦਾ ਤੁਸੀਂ ਵੀ ਐਵੇਂ ਕਰਦੇ ਹੋਨੇ ਕੰਮ-ਕੁਮ ਦਾ ਅਪਾਂ ਨੂੰ ਹੈ ਨੀ ਸੀ ਐਨਾ ਲਾਲਚ ਜਾ ਹੁਨ ਆਲੇ ਬਾਰਵੀਂ ਦੇ ਜਵਾਕ ਪੜ੍ਹਦੇ ਘੱਟ ਨੇ ਕੰਮ ਤੇ ਜ਼ਾਦਾ ਜਾਂਦੇ ਨੇ।
ਹੋਰ ਬਾਈ ਹਾਂ, ਕੁਛ ਯਾਰ ਮਾਂ-ਬਾਪ ਮੈਂ ਦੇਖਾ ਨਾ ਪਿੰਡਾਂ ਚ ਚੱਲ ਹੈਨਾ ਕਿਤੇ ਨਾ ਕਿਤੇ ਚੱਲ ਹੈਗਾ ਗਰੀਬੀ ਅਲਾ ਮਾਹੌਲ ਹੈਨਾ। ਥੋੜਾ-ਬੋਤਾ ਪਰ ਐਵੇਂ ਵੀ ਮਾਂ-ਬਾਪਾਂ ਨੇ ਵੀ ਉਈ ਨਾ ਜਵਾੱਕਾ ਤੇ ਜ਼ੋਰ ਪਾ ਰਖਿਆ। ਬੀਮਾ ਨਾਲ ਵੀ ਮਤਲਬ ਹੈਨਾ ਉਹਨਾਂ ਨੂੰ ਵੀ ਕਿਤੇ
ਹੂੰ।
ਐਵੇਂ ਵੀ ਕੋਈ ਥੋੜਾ-ਬੋਤਾ ਹਲਕਾ ਉ ਕੰਮ ਕਰਾਉਨਾ ਤਾਂ ਠੀਕ ਵੀ ਆ ਚੱਲ ਬੱਚੇ ਲਈ ਪਰ ਐਵੇਂ ਬਈ ਜਦ ਜਵਾਕ ਤੈਨੂੰ ਪਤਾ ਉਹ ਮਤਲਬ ਕਿਤੇ ਕੰਮ ਤੇ ਛੋਟੇ-ਮੋਟੇ ਜਾਨ ਚਾਰ ਪੈਸੇ ਆਉਣ ਲੱਗੋ ਨਾ। ਪੜ੍ਹਾਈ ਕਰਨ ਟੁੱਟ ਜਾਂਦਾ ਕੁਛ ਉਹਨੂੰ ਐਂ ਹੁੰਦਾ ਵੀ ਮਤਲਬ ਐਂ ਹੁੰਦਾ ਵੀ ਪੈਸੇ ਬਣਨ ਲੱਗ ਵ ਠੀਕ ਆਪਾਂ ਨੂੰ ਹਾਂ ਬਹੁਤੇ ਜੋਗੇ ਜੀ ਰਹਿਨ ਲੱਗ ਆਦਾ
ਪੈਸੇ ਤਾਂ ਬਨ ਜਾਂਦੇ ਨੇ, ਪੈਸੇ ਤਾਂ ਹੁਨ ਜੇ ਹੁਨ ਵੀ ਚੰਡੀਗੜ੍ਹ ਮੁਹਾਲੀ ਵਗ ਜੋ ਨਾ ਜੋਬਾਂ ਦੀ ਘਾਟ ਨੀ ਹੈਗੀ ਬਾਹਰ ਜਮੀ ਨੀ ਮੈਂ ਦੇਖ ਮੈਂ ਉਹਦੇ ਦੇਖਿਆ ਵੀ ਜਮੀਂ ਕਿੱਥੇ ਮਰਜ਼ੀ ਵਗ ਜਾ ਵੀ ਜੋਬ ਚਾਹੀਦੀ ਆ ਉਹ ਕਹਿੰਦਾ ਆ ਜਾਈ ਵੀ ਕੱਲ੍ਹ ਤੋਂ।
ਹਾਂ-ਹਾਂ, ਬੰਦੇ ਯਾਰ ਚਾਹੀਦੇ ਨੇ ਹੁਣ ਤਾਂ ਮਤਲਬ ਮਿਲੇ ਨੀ ਰਹੇ ਉਹਨਾਂ ਨੂੰ।
ਹਾਂ, ਮਿਲ ਨੀ ਰਹੇ। ਇਹ ਅਨਇੰਪਲੋਇਮੈਂਟ ਨਹੀਂ ਹੈਗੀ, ਇਹ ਗੱਲ ਤਾਂ ਮੈਂ ਦੇਖੀ ਆ ਬੰਦੇ ਕੰਮ ਈ ਨਹੀਂ ਕਰਨਾ ਚਾਂਦੇ।
ਸਈ ਗੱਲ ਆ ਬਾਈ ਕੁਜ ਕਈ ਵਾਰ ਐਨਾ ਇਧਰ ਮੋਹਾਲੀ ਅਲੀ ਸਾਈਡ ਖਰਚਾ ਸਾਡੇ ਨਾ ਮੇਰੇ ਪਿੰਡ ਦੇ ਯਾਰ ਦੋਸਤ ਗਿਆ ਹੋਇਆ ਉਹ ਦੱਸਦਾ ਹੁੰਦਾ ਉਹਤਾਂ ਉਨੂੰ ਦਿਨਿੰਨ ਚੌਵੀ-ਪੱਚੀਜ਼ਾਰ ਕਹਿੰਦਾ ਯਾਰ ਚੌਵੀ- ਪਚੀਜ਼ਾਰ ਕਹਿੰਦਾ ਅੱਧ ਤੋਂ ਉੱਪਰ ਉੱਠਦਾ ਕਹਿੰਦਾ ਰਾਮ ਨਾਲ। ਕਿਉਂਕਿ ਯਾਰ ਉੱਧਰ ਹੈਨਾ ਇੱਕ ਰੂਮ ਦਾ ਖਰਚ ਕਹਿੰਦਾ ਰੂਮ ਸਭ ਤੋਂ ਵੱਧ ਮਹਿੰਗੇ ਨੀ ਕਹਿੰਦਾ ਮੋਹਾਲੀ ਚ।
ਮੈਂ ਵੀ ਮੁਹਾਲੀ ਕੰਮ ਕਰਕੇ ਆਹਿਆ।
ਹੂੰ।
ਤਾਂ ਮੈ ਅਤੇ ਪੰਜ ਹਜ਼ਾਰ ਦਾ ਰੂਮ ਸੀਗਾ, ਖਰਚੇ ਦੇਖੋ ਖਰਚ ਤਾਂ ਹੈ ਯਾਰ ਜਿਹੜਾ ਵੀ ਵਧੀਆ ਟੀਅਰ ਟੂ ਸਿਟੀ ਹੈਗੀ ਆ ਅਰ ਵਨ ਟੂ ਸਿਟੀ ਹੈਗੀ ਆ ਉੱਥੇ ਖਰਚੇ ਹੁੰਦੇ ਹੀ ਹੁੰਦੇ ਨੇ।
ਇਹ ਹੋਊਗਾ ਹਾਂ।
ਕੀ ਹੋਊਗਾ- ਹੋਊਗਾ ਖਰਚੇ ਤਾਂ ਚਲੋ ਆਪਣੇ ਹੱਥ ਚ ਨੇ ਜਿੰਨੇ ਮਰਜ਼ੀ ਵਧਾਲੋ। ਜਿਵੇਂ ਹੁਣ ਰੂਮ ਦਾ ਰੈਂਟ ਉੱਥੇ ਪੰਜ ਹਜ਼ਾਰ ਰੁਪਇਆ ਮੋਹਾਲੀ ਤਾਂ ਦੋ ਬੰਦੇ ਲੈ ਲਓ ਢਾਈ ਸੌ ਢਾਈ ਸੌ ਹੋਜੂਗਾ।
ਹਾਂ-ਹਾਂ। ਪਰ ਰਾਹੀ ਆ ਬਸ ਹੁਣ ਉਹਦਾ ਵੀ ਰੂਮ ਤੋਂ ਵੀ ਫਿਰ ਔ ਵੀ ਖਾਣ-ਪੀਣ ਦਾ ਹੈਨਾ, ਵੀ ਉੱਥੇ ਵੀ ਸਾਡਾ ਖਰਚਾ ਪਰ ਐਂ ਕਈ ਵਾਰ ਬੰਦੇ ਦੇ ਆਪਣੇ ਹੱਥ ਖਰਚ ਵੀ ਬਹੁਤ ਹੁੰਦਾ ਬਾਈ।
ਹਾਂ, ਇਹ ਗੱਲ ਤਾਂ ਹੈ।
ਜੇ ਸਮਝ ਕੇ ਚੱਲ ਰਿਹਾ, ਯਾਰ ਠੀਕ ਆ ਪਰ ਕਹੀਏ ਤੈਨੂੰ ਪਤਾ ਹੋਣਾ ਵਾਲਾ ਜਾ ਫਿਰ ਐਂ ਹੁੰਦਾ ਵੀ ਖੁੱਲੇ ਗੱਫੇ ਅਲੇ ਹੁੰਦੇ ਨੇ ਵਿੱਚ ਉਹ ਤਾਂ ਓਨਾ ਨੇ ਕੀ ਬਚਾਉਣਾ ਹੁੰਦਾ।
ਹਾਂ ਉਹਨਾਂ ਨੇ ਸਹੀ ਗੱਲ ਸਹੀ ਗੱਲ ਆ ਉੱਥੇ ਨਾ ਪੈਗ-ਪੁਗ ਥੋੜੇ ਜ਼ਿਆਦਾ ਨੇ। ਪਰ ਉੱਥੇ ਨਾ ਥੋੜ੍ਹਾ ਜਿਹਾ ਕੁੜੀਆਂ ਜਾ ਰੰਗੀਨ ਜਿਹਾ ਮਾਹੌਲ ਜ਼ਿਆਦਾ ਨੇ ਉੱਥੇ
ਹਾਂ-ਹਾਂ
ਮੋਹਾਲੀ 'ਚ
ਆ ਕਹਿੰਦੇ ਹਿਮਾਚਲ ਸਾਈਡ ਦੀਆਂ ਕੁੜੀਆਂ ਬਹੁਤ ਗਲਤ ਐ ਯਾਰ
ਬੋਹਤ ਮੈਨੇ ਖੁਦ ਦੇਖੀਆਂ ਨੇ ਬਾਈ ਮੈਂ ਕੀ ਦੱਸਾਂ ਮਨ ਤਾਰਤਾ ਹਿਮਾਚਲ ਵਾਲਿਆਂ ਨ ਹੋਰ
ਚੱਲਦਾ ਕਹਿੰਦੇ ਨਸ਼ੇ ਪੱਤਿਆ ਵਾਲਾ ਜਾਂ ਕੰਮਵੇ ਵੀ ਉਹ ਦੱਸਦਾ ਹੁੰਦਾ ਮੁੰਡਾ ਕਦੇ ਆਦਾ ਹੁੰਦਾ ਪਿੰਡ
ਨੋਰਮਲ ਮੈਂ ਖੁਦ ਦੇਖਿਆ। ਮੈਂ ਖੁਦ ਦੇਖਿਆ ਇੱਕ ਬੰਦਾ ਇੱਕ ਉੱਥੇ ਨਾ ਮੁੰਡਿਆਂ ਦੇ ਘੱਟ ਜ਼ਿਆਦਾ ਆ ਕੁੜੀਆਂ ਜ਼ਿਆਦੇ ਨੇ ਉੱਥੇ
ਹਾਂ- ਹਾਂ
ਕੁੜੀਆਂ ਜ਼ਦੇ ਨੇ ਮੁੰਡੇ-ਮੁੰਡੇ ਘੱਟ ਨੇ ਕੁੜੀਆਂ ਜ਼ਿਆਦਾ ਨੇ ਤਾਂ ਇੱਕ ਉਹ ਉਹ ਕਹਿ ਲਓ ਤੁਸੀਂ ਵੀ ਹੱਥ ਪੈ ਜਾਂਦਾ ਕਿਸੇ ਨਾ ਕਿਸੇ ਤੇ ਅਰੇ ਉਹ ਕੋਈ ਵੀ ਸ ਕੋਈ ਵੀ ਸਿੱਧਾ ਨੀ ਹੈਗਾ ਸਾਰੇ ਟਾਈਮ ਪਾਸ ਕਰ ਰਹੇ ਨੇ।
ਹਾਂ ਫਿਰ ਐਵੇਂ ਆ ਬਾਈ ਹੁਣ ਉਹ ਜੈਸੇ ਨੂੰ ਤੈਸਾ ਕ
ਕੋਈ ਵੀ ਮਤਲਬ ਕਿਸੇ ਨੂੰ ਟੈਂਸ਼ਨ ਨਹੀਂ ਹੈਗੀ ਵੀ -ਵੀ ਫਿਊਚਰ 'ਚ ਆਪਣਾ ਇਹ ਜੋਬ ਫਿਊਚਰ ਲ ਤੱਕ ਨਹੀਂ ਲੈ ਕੇ ਜਾ ਸਕਦੇ ਆਪਾਂ ਇਹ ਤਾਂ ਬਸ ਦਿਹਾੜੀ ਆ ਨੀਰੀ ਦਿਹਾੜੀ ਇਹ ਤਾਂ ਫੇਰ ਵੀ ਅੱਜੇ ਦਿਹਾੜੀ ਹੋਈ ਤਾਂ ਪੰਜ ਵਜੇ ਫ੍ਰਰੀ ਹੋ ਜਾਂਦੇ ਨੇ ਪੰਜ ਛੇ ਵਜੇ ਤੱਕ ਇਹ ਤਾਂ ਨਾਈਟ ਸ਼ਿਫਟ ਵੀ ਚੱਲਦੀ ਹੈ ਇਹਨਾਂ ਦੀ ਤਾਂ
ਠੀਕ ਏ-ਠੀਕ ਏ। ਹਾਂ ਉਹ ਐ ਹੀ ਆ ਬਸ ਉਹ ਉਹਨਾਂ ਨੂੰ ਯਾਰ ਜਾਣ ਹੋ ਘਰ ਤੋਂ ਬਾਹਰ ਰਹਿ ਲੱਗੇ ਜਵਾਕ ਦੋ ਤੈਨੂੰ ਪਤੀ ਹੈ ਬਾਈ ਫਿਰ ਐਵੇਂ ਮਾਹੌਲ ਬਣ ਡਰ ਨੀ ਰਹਿੰਦਾ ਕਿਸੇ ਦਾ ਉਦੋਂ ਜਿਹਦਾ ਘਰੇ ਆਣ-ਜਾਣ ਉਹਨੂੰ ਮਾੜਾ ਮੋਟਾ ਡਰ ਵੀ ਹੋਊਗਾ ਵੀ ਕਿਤੇ ਜਾਊ ਫੋਨ ਇਹ ਨਾ ਹਜੇ ਕਿਸੇ ਦਾ ਕਿਵੇਂ ਵੀ ਬਕ ਕਿਵੇਂ ਮੁੰਡੇ ਬਹੁਤ ਹੱਦ ਤੱਕ ਸਹੀ ਨੇਗੇ ਪਰ ਕੁੜੀਆਂ ਦਾ ਜ਼ਿਆਦਾਤਰ ਹੁਣ ਸੌ 'ਚ ਇੱਕ ਰਹੇ ਹੋ ਕੋਈ ਸਹੀ ਹੋਵੇ ਮਤਲਬ--'
ਹਾਂ ਇਹੀ ਗੱਲ ਆ ਵੀ ਜ਼ਿਆਦਾਤਰ ਨਾ ਇੱਧਰਲੀ ਸਾਈਡ
ਇਹਨਾਂ ਨੇ ਐਵੇਂ ਖ਼ਰਾਬ ਕਰਤਾ ਕੰਮ
ਖ਼ਰਾਬ ਕਰਕਿਆ ਕੰਮ ਹਾਂ ਮੈਂ ਵੀ ਉੱਥੇ ਦੇਖਿਆ ਉੱਥੇ ਮੁੰਡੇ ਸੂਤ ਨੇ ਮੁੰਡੇ ਨੂੰ ਪੈਨਸ਼ਨ ਵੀ ਆਪਾਂ ਨੇ ਬ ਕੋਈ ਵੀ ਸੀ ਇਹ ਵਾਲੇ ਨਾ ਇਹ ਵਾਲੀ ਜੋਬ ਜ਼ਿਆਦਾਤਰ ਆਪਣੇ ਕੰਮ ਨਹੀਂ ਆਣੀ ਉਹਨਾਂ ਨੂੰ ਪਤਾ ਇਸ ਚੀਜ਼ ਦਾ ਬੀਏ ਤਾਂ ਟਾਈਮ ਪਾਸ ਜਾ ਕਰ ਲੈਂਦੇ ਹਾਂ ਅੱਜ ਪਰੰਤੂ ਦੇਖੋ ਕੁੜੀਆਂ ਨੇ ਕਿਹੜਾ ਖੁਦ ਕਮਾਣਾ ਹਨਾ ਵਿਆਹ ਤੋਂ ਬਾਅਦ ਤਾਂ ਬੰਦੇ ਨੀ ਕਮਾਣਾ ਉਹ ਕਹਿੰਦੇ ਨੇ ਚੱਲ ਜਿੰਨਾ ਪੈਸਾ ਰਿਹਾ। ਹਾਂ ਬਈ ਬਸ ਡਿਗਰੀ ਡੁਗਰੀ ਕਰ ਲਈ ਬੀਸਟ ਕਰ ਲਈ ਸਕਦੇ ਆਪਣੇ ਖਰਚੇ ਕੱਢ ਲਈਏ ਹੁਨ ਆਪਣੇ ਖਰਚੇ ਨਿਕਲਦੇ ਨੀ- ਨਿਕਲਦੇ ਨੀ ਹੱਥ 'ਚ ਪੈਸੇ ਫੇਰ ਨਿਕਲਦੇ ਨਈ ਕੁੜੀਆਂ ਦੇ ਤਾ
ਸਈ ਗੱਲ ਐ ਬਈ ਹੂੰ।
ਦੇਖਿਆ ਨੇ ਤੁਸੀ ਦੋ ਵਾਰ ਕੋ ਇੱਕ ਕੈਫੇ 'ਚ ਬਾਗੇ ਨਾ ਤੀਸਰੇ ਦਿਨ ਥੋਨੂੰ ਕੁਛ ਨਾ ਕੁਛ ਏਹੋ ਜੇਆ ਮਿਲਜੂਗਾ ਜੇ ਤੁਸੀ ਕਹੋਗੇ ਵੀ ਹਾਂ ਬਈ ਐ। ਮੋਹਾਲੀ ਕੈਹ ਚੀਜ਼ ਐ।